ਤੋ, ਸਸਰੀ ਕਾਲ ਦੀਦੀ ਕੀ ਹਾਲ ਏ, ਹੋਰ ਬਸ ਬੱਚੇ ਟੀ ਵੀ ਲਾ ਕੇ ਬੈਠੇ ਦੇ ਨੇ।
ਅੱਛਾ ਬੜੇ ਦਿਨਾਂ ਬਾਦ ਯਾਦ ਕੀਤਾ ਜੇ
ਬਸ ਬੈਠੀ ਦੀ ਸੀ, ਉਹ ਘਰ ਬੱਚੇ ਆਏ ਦੇ ਸੀ। ਭੂਆ ਦੇ ਬੱਚੇ ਆਏ ਦੇ ਸੀ ਰੈਨ ਵਾਸਤੇ ਛੁੱਟੀਆਂ ਹੋਗੀਆਂ, ਤੇ ਬਸ ਫੇਰ ਹੁਨ ਟੀਵੀ ਟੂਵੀ ਲਾ ਕੇ ਬੈਠੇ ਦੇ ਸੀ, ਮੈਂ ਕਿਆ ਚੱਲ ਤੁਸੀਂ ਵੇਖੋ ਏਨੀ ਦੇਰ ਹਲੇ ਟਾਈਮ ਐ ਸੋਨੇ ਇਚ, ਗਿਆਰਾਂ ਵਜੇ ਸੋਂਦੇ ਨੇ ਨਾ।
ਅੱਛਾ। ਅੱਛਾ, ਸਾਡੇ ਤੇ ਤੁਸੀ ਤੁਆਡੇ ਗਿਆਰਾਂ ਵਜੇ ਸੋ ਜਾਂਦੇ ਨੇ ਬੱਚੇ।
ਹਾਂ ਫੇਰ ਨਈ ਗਿਆਰਾਂ ਵਜੇ ਪੂਰੇ ਮੈਂ ਬੰਦ ਕਰਾ ਦਿੰਨੀ ਆਂ ਸਬ ਕੁਛ। ਬਾਰਾਂ ਤਾਂ ਵੀ ਵੱਜ ਜਾਂਦੇ ਨੇ ਸੋਨ ਦੀਆਂ ਅੱਖ ਲੱਗਦੇਆਂ-ਲੱਗਦੇਆਂ ਨਈਂ ‌।
ਅੱਛਾ।
ਹੂੰ।
ਨਈਂ ਸਾਡੇ ਤੇ ਕਿੰਨੀ ਦੇਰ ਲਗਾਂਦੇ ਜੇ। ਐ ਨਾਲ ਬੱਚੇਆਂ ਨੂੰ, ਸਾਡੇ ਵੀ ਆਏ ਨਾ ਦੀਦੀ ਦੇ ਬੱਚੇ, ਵੀ ਐਸੇ ਸੌਂਦੇ ਨੇ ਬਾਰਾਂ ਵਜੇ, ਇੱਕ ਵਜੇ। ਭੈਨ ਜੀ ਪਤਾ ਕੀ ਕਰਦੇ ਜੇ ਰਾਤੀ ਬਲਿਕਿੰਟ ਵੀ ਕਰ ਦਿੰਦੇ ਨੇ ਇੰਨੇ ਗੰਦੇ ਬੱਚੇ ਨੇ।
ਹਾਂ ਮਾਵਾਂ ਚਲੋ ਵਦੀਆ ਐ ਨਾ ਮਾਵਾਂ ਨੂੰ ਤੰਗ ਨੀ ਕਰਦੇ।
ਚਲੋ ਫੇਰ ਮਨਾ ਵੀ ਨੀ ਕਰਦਾ ਚਲੋ ਇੰਜੋਏ ਕਰ ਰਏ ਨੇ। ਦੇਖੋ ਏ ਫੇਰ ਦਿਨ ਕਿੱਥੇ ਯਾਦ, ਮਿਲਦੇ ਥੋੜੇ ਨੇ ਏਹੋ ਜੇ ਦਿਨ‌‌। ਬਚਪਨ ਚ ਵੀ ਹਾਂ ਕੱ ਕੱਠੇ ਹੁੰਦੇ ਨੇ ਫੇਰ ਵੱਡੇ ਹੋ ਕੇ ਸਬ ਆਪਨੇ ਚ ਬਿਜ਼ੀ ਹੋ ਜਾਂਦੇ ਨੇ।
ਹੁਨ ਏਈਓ ਮੈਂ ਤੋ ਨਈ ਮੇਰਾ ਟਾਈਮ ਟੇਬਲ ਪੂਰਾ ਬਨਾਏਆ ਹੋਏਆ ਮੈਂ ਕਿਆ ਨਈ ਸਾਢੇ ਕਿਆ ਦਸ ਵਜੇ ਤਕਨ ਜੋ ਰੋਟੀ ਰੂਟੀ ਖਾ ਕੇ ਵੇਲੇ ਹੋ ਗੇ ਗਿਆਰਾਂ ਵਜੇ ਤਕਨ ਜੋ ਆਪਨਾ ਟੀਵੀ ਟੂਵੀ ਦੇਖਨਾ ਫੋਨ ਦੇਖੋ। ਆਰਾਮ ਨੂੰ, ਗਿਆਰਾਂ ਲਾਸਟ ਗਿਆਾਰਾਂ ਜਿਵੇਂ ਵੱਜਨੇ, ਮੈਂ ਬੱਤੀਆਂ ਬੁੱਤੀਆਂ ਸਬ ਬੰਦ ਕਰ ਦਿੰਨੀ ਆਂ।
ਅੱਛਾ।
ਬਸ ਹਾਂ ਫਿਰ ਦੇਖੋ ਸਵੇਰੇ ਉੱਠਦੇ ਨੀ ਨਾ ਫ਼ਿਰ ਛੁੱਟੀਆਂ ਤਾਂ ਦੋ ਇਨਾਂ ਨੇ ਆਦਤ ਪਾ ਲੈਨੀ ਏ, ਹਾਂ।
ਭਾਬੀ ਤੁਆਡੇ ਬੱਚੇ ਛੋਟੇ ਨੇ ਨਾ ਸਾਰੀ ਗੱਲ ਏਈਓ ਵੇ।
ਕੁਛ ਛੁੱਟੀਆਂ ਚ ਜੋ ਆਦਤ ਪੈਗੀ ਫੇਰ ਦਿੱਕਤ ਏਨਾਂ ਨੂੰ ਬਾਦ ਚ ਆਨੀ ਜਦੋਂ ਸਕੂਲ ਖੁਲ ਜਾਨੇ ਨੇ‌ ਨਾਲ।
ਹਾਂਜੀ ਓ ਤੇ ਹੈ ਸਾਡੇ ਬੱਚੇ ਹੁਨ ਵੱਡੇ ਹੋ ਗਏ ਨੇ ਥੋੜੇ।
ਹਾਂ ਨਈਂ ਮੈਂ ਤਾਂ ਬੰਦ ਕਰ ਦਿੰਨੀ ਆਂ ਟੀਵੀ ਕੋਈ ਐਸੀ ਗੱਲ ਨਈਂ ਐ।
ਅੱਛਾ ਅੱਛਾ।
ਹੋਰ ਹੋਰ ਦੱਸ ਠੀਕ ਹੋ?
ਬਸ ਵਧੀਆ ਤੁਸੀਂ ਸੁਣਾਓ ਅੱਜ ਯਾਦ ਕੀਤਾ ਜੇ?
ਬਸ ਕਹਿੰਦੀ ਤ ਪਈਆਂ ਬੈਠੀ ਹੋਈ ਸੀ ਮੈਂ ਕਿਹਾ ਕਰਾਂ ਫੋਨ ਸਰ ਕਿੰਨੇ ਈ ਟਾਈਮ ਹੋ ਗਿਆ ਤਾਡਾ ਸਗੋਂ ਪਾਰਸਲ ਵੀ ਮੈਂ ਭੇਜਣਾ ਤਾਡਾ ਸੂਟ ਸੀ ਕੇ ਮੈਂ ਰੱਖਿਆ ਕਿੰਨਾ ਟਾਈਮ ਬਾਅਦ ਟਾਈਮ ਨੀ ਲੱਗ ਰਿਹਾ ਪਾਰਸਲ ਕਰਾਵਾਂ ਮੈਂ।
ਪਤਾ ਕੀ ਮੈਂ ਆਪ ਹੀ ਤੁਹਾਨੂੰ ਫੋਨ ਪਤਾ ਫੋਨ ਤੇ ਮੈਂ ਕਰਦੀ ਵੀ ਸੀ ਉਦੋਂ ਤੇ ਮਿਲਿਆ ਨੀ।
ਅੱਛਾ ਉਹ ਬੱਚੇ ਪਤਾ ਗੱਲ ਪਤਾ ਕੀ ਏ ਵੇਖੋ ਬੱਚਿਆਂ ਦੇ ਹੱਥ ਚ ਫੋਨ ਹੁੰਦਾ ਸਵੇਰੇ ਮੈਂ ਕੰਮ ਕੁਮ ਲੱਗੀ ਹੁੰਨੀ ਆ। ਕਦੀ ਕੁਛ ਬਣਾਣਾ ਕਦੀ ਕੁਛ ਉਹ ਬੱਚੇ ਫੋਨ ਗੇਮਾਂ ਖੇਡਦੇ ਕਦੀ ਕੱਟ ਦਿੰਦੇ ਕਦੀ ਦੱਸਦੇ ਨੀ।
ਹਾਂਜੀ ਚਲੋ ਬਈ ਸਭ ਕਰਨਾ ਚਾਹੀਦਾ ਕੋਈ ਮੈਨੂੰ ਉਹ ਨੀ ਹੈਗਾ ਕੋਈ ਬੱਚੇ ਦੇ ਐਵੇਂਈ ਕਰਦੇ ਨੇ ਸਾਡੇ ਨਈ ਨਈ ਨਈ ਭੈਣ ਜੀ ਐਸ ਕੋਈ ਗੱਲ ਨੀ ਹੈਗੀ ਸਾਡੇ ਬੱਚੇ ਬੱਚੇ ਵੀ ਏਦਾਂ ਇਏਦਾਂ ਹੀ ਕਰਦੇ ਨੇ ਕਈ ਫੇਰ ਮੈਨੂੰ ਫੋਨ ਆਂਦੇ ਮੈਂ ਤੁਹਾਨੂੰ ਫੋਨ ਕੀਤਾ ਸੀ। ਅੰਡਰਸਟੈਂਡਿੰਗ ਹੋਣੀ ਚਾਈਦੀ ਹੈ ਕੋਈ ਐਸੀ ਕੋਈ ਗੱਲ ਨਹੀਂ ਹੈਗੀ, ਹਾਂ। ਚਲੋ ਬੱਚਿਆਂ ਨੂੰ ਵੀ ਥੋੜਾ ਵੈਸੇ ਹੋਣਾ ਚਾਈਦਾ ਚਲੋ ਪੇਰੈਂਟਸ ਨੂੰ ਦੱਸ ਦੇਣ ਸਾਡੇ ਬੱਚੇ ਵੀ ਇਵੇਂ ਦੱਸਦੇ ਈ ਨੀ।
ਨਹੀਂ ਹੁਣ ਮੈਂ ਤੇ ਉਹੀ ਮੈਂ ਕਹਿੰਦੀ ਪਈ ਮੈਂ ਕੱਲ ਫਿਰ ਪਾਰਸਲ ਕਰਾਣ ਜਾਵਾਂਗੀ ਨਾ ਘਰ ਮੈਂ ਥੋੜ੍ਹੀ ਫਰੀ ਆ। ਮੈਂ ਕੇਆ ਚੱਲ ਪਾਰਸਲ ਕਾਰਾਵਾਗੀ ਨਾਲ ਮੈ ਫੇਰ ਹੁਨ ਫੋਨ ਕਾਰਕੇ ਨਾ ਦਾਸ ਦਵਾਂ, ਨਾਲੇ ਜੜਾ ਐਡਰੈਸ ਵਗੈਰਾ ਪੁਛ ਲਵਾ, ਮੈਨੂੰ ਹੁਣ ਤੁਸੀਂ ਵਟਸਐਪ ਕਾਰ ਦੇਓ ਅਡਰੈਸ ਵਗੈਰਾ ਨਾ, ਤੇ ਮੈਂ ਫੇਰ ਪ੍ਰੋਪਰ, ਹਾਂਜੀ ਫੇਰ ਮੈਂ ਤੁਆਨੂੰ ਪ੍ਰੋ ਪਰ ਓਦਰ ਈ ਪੇਜ ਦਵਾਂਗੀ ਸਾਰਾ
ਹਾਂਜੀ।
ਤੇ ਕੁੱਛ ਚੇਜਿਸ ਵਗੈਰਾ ਤਾਂ ਨੀ ਕਰਨੇ ਬਾਸ, ਜਿਵੇ ਤੁਸੀ
ਹਾਂ ਮੈਂ ਤੁਆਨੂੰ ਤਾਂ ਨੀ ਕੀਤਾ, ਮੈਂ ਤੁਆਨੂੰ ਸੂਟ ਅੱਸੇ ਤਾਂ ਨੀ ਇਨਾ ਕੇਆ, ਕਿਉਂਕਿ ਨਾ ਮੈਨੂੰ ਪਤਾ ਸੀ ਤੁਆਡੇ ਘਰ ਗੈਸ ਟ ਆਏ ਹੋਏ ਨੇ, ਹਾਂਜੀ। ਤਾ ਮੈਂ ਇੰਨਾ ਫੋਰਸ ਨੀ ਕੀਤਾ ਕਿ ਤੁਸੀਂ ਮੇਰਾ ਸੂਟ ਜਲਦੀ ਸੀ ਲੋ
ਹਾਂਜੀ, ਹੋਰ ਚਲੋ ਹੋਰ ਦੱਸੋ ਠੀਕ ਓ?
ਹਾਂਜੀ, ਮੈਂ ਠੀਕ ਠਾਕ ਵਦਿਆ ਥਕਾਵਟ ਹੋ ਗਈ ਇੰਨੀ ਹਾਂਜੀ, ਆਜ ਨਾ ਪੋਨਟਾ ਸੈਬ ਗਏ ਦੇ ਸੀ ਅਸੀਂ
ਅੱਛਾ, ਜੇੜਾ ਤੁਆਡੇ ਨੇੜੇ ਈ ਮੈਨ ਲੱਗਦੈ ਦੋ ਟਾਈ ਘੰਟੇ ਦਾ ਰਸਤਾ ਐ ਨਾ ਤੁਆਡੇ ਐਦਰੋਂ, ਹਾ ਮੈਨ ਵੀ ਤੁਸੀਂ ਇੱਕ ਵਾਰੀ ਲੈ ਕੇ ਗਏ ਸੀ
ਜੀ, ਹਾਂਜੀ-ਹਾਂਜੀ ਯਾਦ ਏ ਤੁਆਨੂੰ, ਪਰ ਓ ਕਾਫੀ ਟਾਈਮ ਪੈਲੇ ਦੀ ਗਾਲ ਓ ਗਈ ਏ, ਹੁਨ ਤੇ ਕਾਫੀ ਚੇਂਜਿਸ ਆ ਗਏ ਨੇ ਓਥੇ
ਅੱਛਾ, ਹਾਂ
ਹਾਂਜੀ, ਇਨਾ ਮਤਲਬ ਕਾਫੀ ਸੋਨਾ ਬਨ ਗੇਆ ਔਰ ਇਕ ਔਰ ਬਿਲਡਿੰਗ ਬਨ ਗੀ ਏ ਸਾਈਡ ਤੇ, ਜੋੜਾ ਘਾਰ ਅਲੱਗ ਬਨ ਗੇਐ ਹੱਲੇ ਕੰਸਟਰਕਸ਼ਨ ਚਲ ਰੀ ਏ ਓਥੇ ਨਾ ਹੱਲੇ
ਅੱਛਾ-ਅੱਛਾ ਨੀ ਮੈਂ ਤਾ ਕਦੋਂ ਗਈ ਸੀ, ਮੈਂ ਨੂੰ ਮੈਨੂੰ ਲੱਗਦਾ ਸਾਨੂੰ ਮੈਨ ਲੱਗਦਾ ਪੰਜ ਛੇ ਸਾਲ ਓ ਗਏਆ ਮੈਂ ਤੁਆਡੇ ਵੱਲ ਆਈ ਸੀ ਜਦੋ ਰੈਣ ਤੇ ਮੈਂ ਕੱਠੇ ਆਏ ਸੀ ਉਦੋਂ, ਮੈਂ ਤੇ ਮੇਰੀ ਭੈਣ ਆਈ ਸੀ ਕੱਠੀ
ਹਾਂਜੀ-ਹਾਂਜੀ।
ਹੁਨ ਤਾਂ ਦੇ
ਤੇ ਅਸੀਂ, ਅੱਜ ਗਏ ਸੀਗੇ ਤੇ ਬੜੀ ਸੰਗਤ ਆਈ ਓ ਸੀ, ਸੰਗਤ ਨਾ ਓਦਰੋਂ ਜੜੀ ਪੰਜਾ, ਹਾਂਜੀ
ਫੈਮਲੀ ਨਾਲ ਗਏ ਸੀ ਤੁਸੀ
ਹਾਂਜੀ ਅਪਨੀ ਫੈਮਲੀ ਨਾਲ ਈ ਵੱਡੇ ਭਾਜੀ ਨੇ, ਭਾਬੀ ਫੇਰ ਓ ਕੈ, ਹਾਂਜੀ ਓ ਕੈਨਦੇ ਨਾਲ ਚੱਲੋ ਅਸੀਂ ਚੱਲਨੇ ਆ ਅੱਜ ਪੌਂਟਾ ਸਾਹਿਬ ਮੈਂ ਕੇਆ ਚਲੋ ਚੱਲ ਚੱਲਨੀ ਆ ਦੇਖੋ ਪੈਲੇ ਤੇ, ਮਨਾ ਕਰ ਰਹੀ ਸੀ, ਮੈਂ ਘਰ ਫੇਰ ਕੋਈ ਐਂ ਨੀ ਸੀ
ਅੱਛਾ।
ਚਲੋ ਫੇਰ ਮੈਂ ਕੇਆ ਰੋਟੀ ਸਬਜ਼ੀ ਤੇ ਬਨੀ ਦੀ ਏ, ਮੰਮੀ ਨੂੰ ਪੁੱਛ ਲੇਆ ਸੀ ਮੈਂ, ਮੈਂ ਕੇਆ ਮੈਂ ਜਾਵਾਂ ਫੇਰ ਮੰਮੀ ਕੈਰੀ ਸੀ ਕੋਈ ਨੀ ਤੂੰ ਹੋਯਾ
ਅੱਛਾ-ਅੱਛਾ ਚਲੋ ਵਧੀਆ ਕੀਤੈ ਇਸੀ ਬਹਾਨੇ ਦਰਸ਼ਨ ਹੋਗੇ ਨੇ ਤੁਆਡੇ, ਹਨਾ
ਹਾਂਜੀ ਨਾਲ, ਚਾਰ ਘੰਟੇ ਆ ਮਤਲਬ ਹੋਂਦੇ ਨੇ ਮਤਲਬ, ਮਤਲਬ ਚਾਰ ਘੰਟੇ ਚ ਆਨ-ਜਾਨ ਹੋ ਜਾ ਜਾਂਦੀ ਏ, ਚਾਰ ਘੰਟੇ ਲੱਗ, ਹਾਂ ਹੋ ਜਾਂਦੇ ਨੇ ਚਲੋ ਗੁਰਦੁਆਰੇ ਚ ਬੰਦਾ, ਫੈਮਲੀ ਨਾਲ ਔਦੀ ਏ ਨਾ ਬੱਚੇ ਫੇਰ ਧੀਰੇ ਧੀਰੇ ਕਰਦੇ ਨੇ ਸਾਰਾ ਕੋਛ, ਓ ਕਦੀ ਕੇੜੀ ਦੁਕਾਨ ਤੇ ਰੁੱਕ ਜਾਂਦੇ ਨੇ ਕਦੀ ਕੇੜੀ ਦੁਕਾਨ ਤੇ ਰੁਕ ਜਾਂਦੇ ਨੇ
ਅ, ਆ ਬਾ ਵੇਖੋ ਬੱਚੇਆ ਨਾਲ ਤਾ ਐਵੇ ਈ ਹੂੰਦੈ ਨਾਲੇ ਮੈਨੂੰ ਲਗਦੈ ਪਾੜੀ ਇਲਾਕਾ ਵੀ ਏ ਓ ਫੇਰ ਤੇ ਓਜ ਵੀ ਬੱਚੇਆਂ ਦੇ ਕਾਰਨ ਰੁਕਨਾਂ ਪੈਂਦੈ ਵਿਚ ਵਿੱਚ ਹਨਾ
ਹਾਂਜੀ, ਤੇ ਅੱਜ ਬੜੀ ਸੰਗਤ ਸੀ ਜੇੜੀ ਏ ਅਪ ਅਪਨਾ, ਹੇਮਕੁੰਟ ਸੈਬ ਸੰਗਤ ਜਾਂਦੀ ਏ ਨਾ ਜੇੜੀ ਪੰਜਾਬ ਤੋਂ ਜਾਂਦੀ ਏ ਉਹ ਸਭ ਉਧਰੋਂ ਹੋ ਕੇ ਜਾਂਦੇ ਨੇ ਪੋਂਉਟਾ ਸਾਹਿਬ
ਅੱਛਾ, ਹੇਮਕੁੰਟ ਸਾਹਿਬ ਦੀ ਯਾਤਰਾ ਖੁੱਲੀ ਤੀ ਨਾ ਉਥੋਂ ਹੀ ਫਿਰ ਹਾਂ
ਤੇ ਕਈ ਮੁੰਡੇ ਨੇ ਬਾਈਕਾਂ ਤੇ ਆ ਰਹੇ ਨੇ ਸਭ ਨੇ ਆਪਣਾ ਲਾਏ ਦੇ ਨੇ ਅੱਗੇ
ਹਾਂ -ਹਾਂ ਅਸੀਂ ਵੀ ਵੇਖਦੇ ਪਏ ਨਾ ਯਾ ਤਰਾ ਵਗੈਰਾ ਹਾਂਜੀ। ਹੇਮਕੁੰਟ ਸਾਹਿਬ ਦੀਆਂ ਤੇ ਬੜੇ ਸੰਗਤ ਹੈ ਇਸ ਵਾਰੀ ਤਾਂ,
ਹਾਂਜੀ -ਹਾਂਜੀ ਬਸ ਤੁਹਾਨੂੰ ਪਤਾ ਈ ਏ ਹੇਮਕੁੰਟ ਸਾਹਿਬ ਕਿੰਨੀਂ ਸੰਗਤ ਜਾ ਰਹੀ ਛੋਟੇ -ਛੋਟੇ ਬੱਚੇ ਨਈਂ ਅਸੀਂ ਗਏ ਸੀ ਮੈਂ ਆਪਣੀ ਮੈਰਿਜ ਤੋਂ ਪਹਿਲੇ ਗਈ ਸੀ ਉਸ ਤੋਂ ਬਾਅਦ ਤੇ ਬੱਚੇ ਹਲੇ ਛੋਟੇ ਨਾ, ਛੋਟੇ ਨਾ ਨਾ ਹਲੇ
ਟੈਮ ਹੋ ਗਿਆ, ਕਿੰਨਾ ਟੈਮ ਹੋ ਗਿਆ ਤੁਹਾਨੂੰ ਤਾਂ ਫਿਰ, ਅੱਛਾ
ਹਾਂ ਨਹੀਂ ਹੈ ਤੇ ਬ ਬੇਟਾ ਵੱਡਾ ਹੀ ਏ ਪਰ ਛੋਟੇ ਦਾ ਛੋਟਾ ਨਾ ਫੇਰ ਕਹਿੰਦੇ ਆ ਕਿ ਚਲੋ ਥੋੜਾ ਹੋਰ ਵੱਡਾ ਹੋ ਲਏ
ਹੂੰ ਹਾਂ ਨਹੀਂ ਜਾਂਦੇ ਹੀ ਨੇ ਸਾਰੇ, ਛੋਟੇ -ਛੋਟੇ ਬੱਚੇ ਲੈ ਕੇ ਜਾਂਦੇ ਨੇ ਸਭ
ਪਿੱਛੇ ਆ ਦਿਖਾ ਰਹੇ ਸੀ, ਫੋਨ ਚ ਮੈਂ ਦੇਖਿਆ ਸੀ, ਛੇ ਮਹੀਨੇ ਦੇ ਬੱਚਿਆਂ ਨੂੰ ਲੈ ਕੇ
ਹਾਂ ਤੁਸੀਂ ਬੱਚੇ ਕਹਿੰਦੇ ਪਏ ਹੋ ਚਲੋ ਬੱਚੇ ਤੁਸੀਂ ਅਸੀਂ ਚੁੱਕਣਾ ਹੀ ਹੁੰਦਾ ਪਰ ਜੋ, ਬਜ਼ੁਰਗ ਵੇਖੋ ਇੰਨੇ -ਇੰਨੇ ਬਜ਼ੁਰਗ ਐਵੇਂ ਪੈਦਲ ਯਾਤਰਾ ਕਰਦੇ ਪਏ ਨੇ ਨਾ ਹਾਂ ਬਿਲਕੁਲ -ਬਿਲਕੁਲ ਮੈਂ ਤੋਂ ਓਹੀਓ ਵੇਖ ਹੈਰਾਨ ਹੋ ਗਈ, ਮੈਂ ਕਿਹਾ ਦੇ ਸਾਡੇ ਵਰਗੇ- ਸਾਡੇ ਵਰਗੇ ਵੇਖੋ ਹੱਥ ਖੜੇ ਕਰ ਦਿੰਦੇ ਹਾਂ। ਸੀ ਨਾ
ਹਾਂਜੀ, ਉਹ ਬਿਲਕੁਲ ਸਹੀ ਗੱਲ ਏ ਹਾਂਜੀ।
ਕਿਵੇਂ ਸਭ ਘਾਰ ਬੱਚੇ ਠੀਕ ਨੇ?
ਕੋਈ ਨੀ ਦੇਖੋ ਸਾਡੇ ਕਰਮਾਂ ਚ ਹੈ ਤੇ ਅਸੀਂ ਆਪੇ ਪਹੁੰਚ ਜਾਣਾ, ਦੇਖੋ ਬਾਬਾ ਜੀ ਨੇ ਆਪੇ ਬੁਲਾ ਲੈਣਾ ਸਾਨੂੰ।
ਬਿਲਕੁਲ -ਬਿਲਕੁਲ ਜੀ ਬਿਲਕੁਲ!
ਹਾਂਜੀ।
ਹੋਰ
ਬਸ ਸਭ ਵਧੀਆ, ਤੁਸੀਂ ਸੁਣਾਓ ਸਭ ਠੀਕ ਨੇ ਘਾਰ ਚ?
ਹਾਂਜੀ -ਹਾਂਜੀ ਸਭ ਵਧੀਆ ਨੇ, ਬਸ ਤੁਸੀਂ
ਹਾਂਜੀ ਤੁਸੀਂ ਹੁਣ ਆਓਗੇ ਤੇ ਮੈਂ ਤੁਹਾਨੂੰ ਲੈ ਕੇ ਜਾਵਾਂਗੀ ਪੋਉਂਟਾ ਸਾਹਿਬ।
ਹਾਂ ਜ਼ਰੂਰ, ਬਸ ਮੈਂ ਬਸ ਥੋੜ੍ਹਾ ਬੈਸੋ ਬੱਚੇ ਫ੍ਰਰੀ ਹੋ ਜਾਂਣ ਨਾ ਚਲੇ ਜਾਣ ਬੱਚੇ ਆਪਣੇ -ਆਪਣੇ ਘਰ। ਫੇਰ ਮੈਂ ਵੇਖੋ ਦੋ- ਦੋ ਦਿਨ ਲਾਣ ਆਵਾਂਗੀ ਜਿਆਦਾ ਨੀ। ਪਤਾ ਕੀ ਫਿਰ ਪਿੱਛੋਂ ਦੇਖਣਾ ਹੁੰਂਦਾ ਨਾ ਸਾਰਾ ਘਾਰ ਦਾ, ਤਾਂ ਦੋ ਦਿਨ ਹੀ ਰਿਆ ਜਾਣਾ।
ਹਾਂਜੀ।
ਤੇ ਤੁਸੀਂ ਆਓ ਤੁਸੀਂ ਚੱਕਰ ਲਾ ਜਾਓ ਨਾ
ਹਾਂ ਲਾਵਾਂਗੀ ਮੈਂ ਚੱਕਰ ਕੋਈ ਮਤਲਬ ਫਰੀ ਹੋ ਲਈਏ ਨਾ ਅਸੀਂ ਵੀ
ਅੱਛਾ ਹਾਂ।
ਹਾਂਜੀ, ਫੇਰ ਚੱਲਾਂਗੇ ਨਾਲ ਨਾ
ਹਾਂ ਨਹੀਂ ਚਲਾਗੇ, ਮੇਰਾ ਵੀ ਬੜਾ ਦਿਲ ਏ ਆਉਣ ਤੇ ਲਾਾਂਵਾਗੀ ਮੈਂ ਚੱਕਰ ਥੋੜੇ ਦਿਨਾਂ ਤਕ ਨਾ ਥੋੜ੍ਹਾ ਬੱਚੇ ਫਰੀ ਹੋ ਜਾਣ, ਨਾਲ ਥੋੜਾ ਛੁੱਟੀਆਂ ਦਾ ਕੰਮ ਥੋੜਾ ਖਤਮ ਕਰ ਲੈਣ ਫਿਰ ਮੈਂ ਦੇਖਨੀ ਹਾਂ, ਹਜੀ ਹੋਰ
ਅ ਸਭ ਵਧੀਆ, ਤੁਸੀਂ ਸੁਣਾਓ, ਹਾਂਜੀ ਸਭ ਠੀਕ ਨੇ ਘਰ ਪਰਿਵਾਰ ਚ।
ਅਛਾ ਹੁਣ ਠੀਕ ਨੇ?
ਹਾਂਜੀ, ਹੁਣ ਠੀਕ ਨੇ ਦੇਖੋ ਬਜ਼ੁਰਗ ਨੇ ਤੇ ਫੇਰ ਸਰੀਰ ਤੇ ਦੇਖੋ
ਹਾਂ ਨਹੀਂ ਸਰੀਰ ਹਾਂ ਸਰੀਰ ਹੋ ਜਾਂਦਾ ਨਾ ਬਿਲਕੁਲ ਸਾਡੇ ਵਰਗਿਆਂ ਦਾ ਹੋ ਜਾਂਦਾ ਤੇ ਫੇਰ ਚਲੋ
ਹਾਂਜੀ।
ਹੋਰ ਚਲੋ ਲਾਓ ਚੱਕਰ ਫੇਰ ਕਦੀ ਬਸ ਮੈਂ ਹੀ ਹੋ ਕਹਿਣਾ ਸੀ ਮੈਂ ਕਿਹਾ ਚਲੋ ਫਿਰ ਮੈਂ ਤੁਹਾਡਾ ਪਾਰ ਸਲਕਾਰ ਕਰਨ ਲੱਗੀ ਆ। ਅਤੇ ਥੋੜਾ ਜਹਾ ਮੈਿੰਨੂੰਓ ਹਾਂ ਯਾਰ- ਯਾਰ ਤਾਂ ਫਿਰ ਮੈਂ ਵੀ ਕਰਨੀ ਆ ਘਰ ਰਹਿਣ ਦਦੀਾਂ ਆ, ਮੈਂ ਆਉਣਾ ਹੀ ਆ ਥੋੜ੍ਹੇ ਦਿਨਾਂ ਤੋਂ ਫਰ ਤੇ ਮੈਂ ਤਾਂ ਨਾਲ
ਗੱਲ ਨੀ ਕੋਈ ਹਾਂ ਤੁਸੀਂ ਆਪਨੇ ਨਾਲ ਲੈਨਾ ਕੋਈ ਐਸੀ ਕੋਈ ਗੱਲ ਨੀ ਏ।
ਨਹੀਂ ਮੈਂ ਕਿਹਾ ਜਲਦੀ ਨਾ ਆਏ ਨਾ ਤੁਹਾਨੂੰ ਜਿਵੇਂ ਚਲੋ ਗਰਮੀਆਂ ਦੇ ਸਮਰ ਕਲੈਕਸ਼ਨ ਸੀ ਨਾ ਮੈਂ ਕਿਐ ਚਲ ਪੁੱਛ ਲਵਾਂ ਲੋੜ ਨਾ ਹੋਏ ਭਾਬੀ ਵੀ ਕਹਿੰਦੀ ਹੋਣੀ ਕਿੰਨਾ ਮਹੀਨਾ ਵੀ ਮਹੀਨਾ ਡੇਢ ਹੀ ਹੋ ਗਿਆ ਮੈਨ ਤਾਂ ਅੱਛਾ
ਤੁਹਾਡੇ ਭਾ ਜੀ ਬਾਜ਼ਾਰ ਜਾਂਦੇ ਨੇ ਸ਼ੋਪਿੰਗ ਕਰਨ ਜਾਂਦੇ ਹਾਂ ਅਸੀਂਵੇਂ ਮਾਰ ਕਿਦਰੇ ਪਸੰਦ ਆਂਦਾ ਐ ਤੇ ਲੈ ਦੇਂਦੇ ਨੇ।
ਲੈ ਭਾਜੀ ਨੂੰ ਕੋ ਸਾ ਸਾਡੇ ਐਦਰ ਵੀ ਥੋੜਾ ਸਮਝਓਣ
ਕੋਈ ਨੀ ਬਸ ਦੇਖੋ, ਪਸੰਦ ਆਂਦਾ ਐਨਾ ਕੇਂਦੇ ਨੇ ਐ ਵਾਲਾ ਸੂਟ ਲੇ ਲੈ ਅੱਜ ਕੱਲ ਐ ਟ੍ਰੈਂਡ ਚ ਏ, ਹਾਂਜੀ।
ਸਾਡੇ ਐਧਰ ਤਾ ਟਰੈਂਡ ਦਾ ਪਤਾ ਈ ਨੀ। ਐ ਤੇ ਕੈਂਦੇ ਜੋ ਪਾ ਲੈ ਬਸ ਪਾ ਲੈ ਜੋ ਤੂੰ ਪਾਨੈ।
ਅੱਛਾ ਅੱਛਾ, ਨਈ ਏਨਾਂਨੂੰ ਸ਼ੌਕ ਏ ਬੜਾ।
ਚਲੋ ਵਧੀਆ, ਹੋਣਾ ਚਾਈਦਾ ਵੇਖੋ। ਹਾਂ ਬੰਦਾ ਸੂਟ ਪਾਂਦਾ ਕਿਦੇ ਵਾਸਤੇ ਦੇ। ਅਪਨੇ ਘਾਰਆਲੈ ਅਸਤੇ ਪਾਂਦਾ ਐ। ਹੈਨਾ, ਅਪਨੇ ਘਾਰਡ ਨੂੰ ਦੱਸਨਾ ਚਾਈਦਾ ਐ।
ਬਿਲਕੁਲ ਸਈ ਗੱਲ ਏ। ਮੈਂ ਪਾਂਦੀ ਸੂਟ ਈਆਂ। ਮੈਨੂੰ ਬੜੇ ਪਸੰਦ ਏ।
ਅਛਾ ਅਛਾ, ਹਾਂ ਵਦੀਆ ਐ ਚਲੋ, ਚਲੋ ਠੀਕ ਐ ਫੇਰ ਦੀਦੀ ਹੈਂ ਮੈਂ ਕਰਨੀ ਆਂ। ਹਾਂਜੀ, ਓਕੇ ਸਤਿ ਸ੍ਰੀ ਅਕਾਲ।